ਸਸ ਸ੍ਰੀ ਕਾਲ ਜੀ।
ਹੈਲੋ ਸਸ ਸ੍ਰੀ ਕਾਲ ਜੀ ਤੁਹਾਨੂੰ ਮੇਰੀ ਆਵਾਜ਼ ਆ ਰੀ ਐ।
ਹਾਂਜੀ-ਹਾਂਜੀ ਠੀਕ ਹੋ ਤੁਸੀਂ?
ਹਾਂਜੀ ਮੈਂ ਵਧੀਆ, ਤੁਸੀਂ ਸੁਣਾਓ।
ਬਸ ਵਧੀਆ ਜੀ ਕੀ ਕਰਦੇ ਸੀਗੇ।
ਕੁਛ ਨੀ ਬਸ ਇਵੇਂ ਬੈਠੀ ਸੀ ਤੁਸੀਂ ਦੱਸੋ।
ਬਸ ਮੈਂ ਵੀ ਬਸ ਇੱਦਾਂ ਹੀ ਬੈਠੀ ਸੀਗੀ ਹੁਣ ਮੇਰੀ ਕਲਾਸ ਲੱਗਨੀ ਬਸ ਮੈਂ ਸੋਚਿਆ ਕਿ ਚਲੋ ਗੱਲ ਕਰ ਲੈਨੇ ਆ।
ਅੱਛਾ ਜੀ ਤੇ ਅੱਜ ਅਸੀ ਸਾ ਸਫ਼ਾਈ ਅਤੇ ਆ ਉਦੇ ਬਾਰੇ ਹਾਈਜੀਨ ਬਾਰੇ ਗੱਲ ਲੇਨੇ ਆ।
ਹਾਂਜੀ-ਹਾਂਜੀ ਦੇਖੋ ਹੁਣ ਜਿੱਦਾਂ ਆਪ ਸਾਡੀ ਨਿੱਜੀ ਸਫ਼ਾਈ ਦੇਖਲੋ ਹੁਣ ਤੁਸੀਂ ਹੱਥਾਂ ਦੀ ਸਫ਼ਾਈ ਸਾਡੇ ਲਈ ਬੋਤ ਜ਼ਰੂਰੀ ਐ ਦੇਖੋ ਹੁਣ ਆਪਾਂ ਖਾਣਾ ਖਾਣ ਤੋਂ ਪਹਿਲਾਂ ਬਾਥਰੂਮ ਜਾਣ ਤੋਂ ਬਾਦ ਹੱਥਾਂ ਨੂੰ ਸਾਬਨ ਨਾਲ ਵੀਹ ਸੈਕਿੰਡ ਤੱਕ ਚੰਗੀ ਤਰਾ ਧੋਣਾ ਚਾਈਦਾ ਹਨਾ, ਕਿਉਂਕਿ ਸਾਡੇ ਅਗਰ-ਅਗਰ ਆਪਾਂ ਹੱਥਾਂ ਚ ਸਾਡੇ ਜਮਸ ਹੁੰਦੇ ਨੇ ਅਗਰ ਆਪਾਂ ਉਹੀ ਹੱਥਾਂ ਨਾਲ ਆਪਾਂ ਖਾਣਾ ਖਾ ਲਵਾਂਗੇ ਯਾ ਮੂੰਹ ਚ ਪਾ ਲਵਾਂਗੇ ਉਹੀ ਹੱਥ ਤੇ ਸਾਨੂੰ ਬੋਹਤ ਜਾਦਾ ਬਿਮਾਰੀਆਂ ਲੱਗ ਸਕਦੀਆਂ ਨੇ।
ਹਾਂਜੀ ਤੇ ਜਿਵੇਂ ਵੇਖ ਸਕਦੇ ਹੋ ਕਿ ਸਫ਼ਾਈ ਅਤੇ ਸਤਾ ਸਾਡੇ ਲਈ ਜੀਵਨ ਲਈ ਬੋਤ ਜ਼ਰੂਰੀ ਹੈਗੀ ਐ। ਤੇ ਅਗਰ ਅਸੀਂ ਆਪਣਾ ਲਾਈਫ ਪਾ ਆਪਣਾ ਵਾਤਾਵਰਨ ਲਈ ਜਿਵੇਂ ਹੈਗਾ ਸਾਫ਼ ਰੱਖ ਖਾਨੇ ਆ ਤੇ ਅਸੀਂ ਵੀ ਸਵਸਥ ਰਵਾਂਗੇ ਤੇ ਸਾਡੇ ਸਾਨੂੰ ਕੋਈ ਬਿਮਾਰੀ ਵਗੈਰਾ ਵੀ ਨੀ ਲੱਗੇਗੀ।
ਹਾਂ ਜਿੱਦਾਂ ਅ ਸ ਆਪੇ ਦੇਖ ਲੇ ਕਿ ਬਈ ਆਪਾਂ ਨੂੰ ਦੰਦਾਂ ਦੀ ਸਫ਼ਾਈ ਰੱਖਣੀ ਚਾਈਦੀ ਐ। ਅਗਰ ਆਪਾਂ ਬਰੱਸ਼ ਨੀ ਕਰਾਂਗੇ ਤਾਂ ਸਾਡੇ ਦੰਦਾਂ ਚ ਸੜਨ, ਬਦਬੂ ਹਨਾ ਇਹ ਤੋਂ ਬ ਲਈ ਸਾਨੂੰ ਸਵੇਰੇ ਔਰ ਰਾਤ ਨੂੰ ਦੋਨੋ ਟਾਈਮ ਬਰਸ਼ ਕਰਨਾ ਚਾਈਦਾ।
ਤੇ ਜਿਵੇਂ ਅਸੀਂ ਚੰਗੀ ਸਫਾਈ ਸਾਡਾ ਅਹ ਸਾਡਾ ਆਤਮ ਵਿਸ਼ਵਾਸ ਵੀ ਵਧਾਉਂਦਾ ਕਿ ਅਸੀਂ ਬਿਲਕੁਲ ਸਈ ਤਿਆਰ ਬੜ ਬਿਲਕੁਲ ਸਈ ਸਵੱਛਤਾ ਨਾਲ ਹੈ ਗੇ ਆ। ਤੇ ਸਾਡੇ ਉਤੇ ਅਲੱਗ ਹੀ ਕਨਫੀਡੈਂਸ ਹੁੰਦਾ ਸਾਡੇ ਚੇਰੇ ਤੇ ਕਿ ਜਿਵੇਂ ਅਸੀਂ ਸਾਨੂੰ ਪਤਾ ਐ ਕਿ ਸਾਡੇ ਚ ਕੁੱਝ ਗਲਤ ਨੀ ਹੈਗਾ ਅਸੀਂ ਚੰਗੇ ਹੈਗੇ ਆ।
ਹਾਂ ਰੋਜ਼ ਇਸ਼ਨਾਨ ਕਰਨਾ ਚਾਈਦਾ ਸ਼ਰੀਰ ਦੀ ਗੰਦਗੀ ਔਰ ਪਸੀਨੇ ਨੂੰ ਸਾਫ਼ ਰੱਖਣ ਲਈ ਕੀ ਕੈਂਦੇ ਨੇ
ਕੀ ਆਪਣੀ
ਹਨਾ।
ਹਾਂਜੀ ਤੇ ਆਪਣੇ ਆਲੇ ਦੁਆਲੇ ਨੂੰ ਅ ਸਾਫ਼ ਰੱਖਣ ਦੇ ਸਾਡਾ ਐ ਸਾਡਾ ਇਕ ਤੇ ਪ੍ਰਦੂਸ਼ਣ ਘੱਟ ਹੁੰਦੈ
ਹਾਂ ਜਿੱਦਾਂ ਹੁਣ ਤੁਸੀਂ ਜਿੱਦਾਂ ਕੈ ਰੇ ਓ ਕੀ ਤੁਹਾਨੂੰ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਚਾਈਦੀ ਐ ਓਦੇ ਨਾਲ ਕੂੜੇ ਦਾ ਸਈ ਨਿਪਟਾਰਾ ਜਿੱਦਾਂ ਮੰਨਲੋ ਤੁਸੀਂ ਕੀ ਮਤਲਬ ਕੂੜੇ ਨੂੰ ਹਮੇਸ਼ਾ ਢੱਕਣ ਵਾਲੇ ਕੂੜੇਦਾਨ ਚ ਰੱਖੋ ਹਨਾ ਕੀ ਮਤਲਬ ਬਾਰ ਨਾ ਸੁੱਟੋ ਜੇੜੀ ਓ ਮਤਲਬ ਡਸਟਬਿਨ ਵਾਲੀ ਓ ਆਂਦੀ ਐ ਮਤਲਬ ਗੱਡੀ ਆਂਦੀ ਓਦੇ ਚ ਈ ਸੱਟੋ।
ਹਾਂਜੀ ਤੇ ਜਿਵੇਂ ਸਕੂਲ
ਪੋਚਾ ਲਗਾਣਾ ਧੂੜ-ਮਿੱਟੀ ਸਾਫ ਕਰਨਾ ਏ ਸਭ ਚੀਜ਼ ਆਲੇ-ਦੁਆਲੇ ਦੀ ਸਫ਼ਾਈ ਚ ਆਂਦੈ।
ਹਾਂਜੀ ਤੇ ਜਿਵੇਂ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਸਿਖਾਇਆ ਜਾਂਦੈ ਕੀ ਸਾਡੇ ਆਪਣੀ ਨਾਂ ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ ਸਾਡੇ ਸਾਨੂੰ ਦੁਆਲੇ ਸਭ ਕ ਸਾਫ਼ ਰੱਖਣਾ ਚਾਈਦੈ ਆਪਣੇ ਘਰ ਨੂੰ ਸਾਫ਼ ਰੱਖਣਾ ਚਾਈਦੈ।
ਹੂੰ-ਹੂੰ-ਹੂੰ-ਹੂੰ ਔਰ ਖੜਾ ਪਾਣੀ ਕਿੱਧਰੇ ਨੀ ਅਗਰ ਕਿਧਰੇ ਦਿੱਖ ਰਿਆ ਕੀ ਸਾਡੇ ਖੱਡੇ ਚ ਜਾਦਾ ਪਾਣੀ ਏ ਯਾਂ ਫੇਰ ਕੋਈ ਖੱਡਾ ਐ ਓਦੇ ਚ ਪਾਣੀ ਭਰਿਆ ਓਦੇ ਨਾਲ ਇੰਸੈਕਟ ਆਣਗੇ ਸਾਡੇ ਘਰ ਬੈਕਟੀਰੀਆ ਆਏਗਾ ਸਭ ਕੁਛ ਮਤਲਬ ਚੀਜ਼ਾਂ ਗੰਦੇ ਪੈਰ ਅੰਦਰ ਆਣਗੇ ਏਹੀ ਪਾਣੀ ਮਿੱਟੀ ਵਾਲੇ ਤੇ ਓਦੇ ਨਾਲ ਵੀ ਬੋ ਜਾਦਾ ਪ੍ਰੋਬਲਮ ਹੋ ਸਕਦੀ ਐ।
ਹਾਂਜੀ ਤੇ ਜਿਵੇਂ ਸਾਡਾ ਗੰਦਾ ਵਾਤਾਵਰਨ ਕੀੜਿਆ ਅਤੇ ਕੀਟਾਣੂ ਨੂੰ ਨਾ ਅਟਰ੍ਰੈਕਟ ਕਰ ਸਕਦਾ ਕੀ ਕੈਂਦੇ ਕੀ ਹਾਂ ਉਦੇ ਨਾਲ ਨਾ ਸਾਡੇ ਸੇਤ ਤੇ ਅਸਰ ਪੈਂਦਾ ਜਵੇ ਅਸੀਂ ਲੈ ਲਿਆ ਕਿ ਸਾਡੇ ਗੰਦਾ ਅ ਗੰਦਾ ਪਾਣੀ ਅਸੀਂ ਗਲਤੀ ਤੋਂ ਪੀ ਰਿਆ ਜਾਂ ਫੇਰ ਜਿਵੇਂ ਲਈ ਲੋਕੀ ਵੀ ਗੰਦਾ ਪਾਣੀ ਹੈਗਾ ਅਸੀਂ ਓਨੂੰ ਪੀ ਲੈਂਦੇ ਆ ਤੇ ਉਸ ਨਾਲ ਸਾਨੂੰ ਪੀਲੀਆ ਹੋ ਜਾਂਦੈ ਲੀਵਰ ਤੇ ਲੀਵਰ ਤੇ ਬਹੁਤ ਜਿਆਦਾ ਇਫੈਕਟ ਹੁੰਦੈ।
ਬਿਸਤਰੇ ਦੀ ਸਫ਼ਾਈ ਵੀ ਰੱਖਣੀ ਚਾਈਦੀਆ ਮਤਲਬ ਬੈਡ ਦੀ ਸ਼ੀਟਾਂ, ਓਰ ਕੀ ਕੈਂਦੇ ਸਰਾਣੇ ਦੇ ਕਵਰ ਤੋਲੀਏ ਮਤਲਬ ਸਾਰੇ ਹਫ਼ਤੇ ਚ ਇੱਕ ਇਕ ਵਾਰ ਤਾਂ ਸਾਫ਼ ਕਰਨਾ ਈ ਚਾਈਦਾ ਹੈਨਾ ਪਾਣੀ ਨਾਲ ਧੋਣਾ ਈ ਚਾਈਦੈ।
ਹਾਂਜੀ।
ਪੌਦੇ ਲਗਾਣੇ ਚਾਈਦੇ ਨੇ ਸਾਨੂੰ ਹਵਾ ਨੂੰ ਵੀ ਸਾਫ਼ ਚਾਈਦੈ ਮਤਲਬ ਜਿੱਦਾਂ ਏਅਰ ਕੁਆਲਿਟੀ ਜਿਦੇ ਨਾਲ ਸਈ ਰੇ।
ਹਾਂਜੀ ਪ੍ਰਦੂਸ਼ਣ ਦੇ ਵੀ ਬੋਹਤ ਸਾਰੇ ਜਿਵੇਂ ਹਵਾ ਪ੍ਰਦੂਸ਼ਣ ਹੋ ਗਿਆ, ਯਾਂ ਫੇਰ ਅਸੀਂ ਕੈ ਸਕਦੇ ਪਾੜੀ ਪ੍ਰਦੂਸ਼ਣ ਹੋ ਗਿਆ ਰਾਜ ਪ੍ਰਦੂਸ਼ਣ ਹੋ ਗਿਆ
ਆਪਾਂ ਹਾਈਜੀਨ ਦੀ ਗੱਲ ਕਰ ਰਿਆ ਆਪਾਂ ਪ੍ਰਦੂਸ਼ਣ ਤੇ ਨਈ ਜਾਂਦੇ ਹਲੇ।
ਹਾਂਜੀ ਮੈ ਦੱਸ ਅਸੀਂ ਰਸ ਰਾਈਸਾਈਕਲਿੰਗ ਕਰਕੇ ਵੀ ਸਾਡਾ ਆਪਣਾ ਲਈ ਇੱਕ ਵਾਤਾਵਰਨ ਸਵੱਸਥ ਰੱਖ ਸਕਦੇ ਆ।
ਹੂੰ-ਹੂੰ-ਹੂੰ ਸਾਫ਼ ਕੱਪੜੇ ਪਾਣੇ ਚਾਈਦੇ ਨੇ ਮਤਲਬ ਸਰੀਰ ਨੂੰ ਮਤਲਬ ਜਿੱਦਾਂ ਪਸੀਨਾ ਆਂਦਾ ਤੇ ਸਾਡੇ ਸਰੀਰ ਚ ਕ ਕੱਪੜਿਆਂ 'ਚ ਕਿੰਨੀ ਬਦਬੂ ਆਂਦੀ ਏ 'ਤੇ ਸਾਨੂੰ ਡੀਓਡੈਂਟ ਯੂਜ ਕਰਨਾ ਚਾਈਦਾ ਸਾਫ਼ ਸੁਥਰੇ ਕੱਪੜੇ ਪਾਣੇ ਚਾਈਦੇ ਨੇ, ਨੋਅ ਕੱਟਣੇ ਚਾਈਦੇ ਨੇ ਹਨਾ।
ਹਾਂਜੀ 'ਤੇ ਚੰਗੀ ਸਵਸਥਤਾ ਸਾਨੂੰ ਅ ਈ ਤੇ ਲਈ ਇੱਕ ਐਕਟਿਵ ਰੱਖਦੀ ਏ 'ਤੇ ਸਾਡੇ ਸ਼ਰੀਰ ਨੂੰ ਅਸੀ ਲਈ ਪੂਰਾ ਤੰਦਰੁਸਤ ਰੈਂਦੇ ਆ 'ਤੇ ਪੂਰਾ ਦਿਨ ਐ ਐਨਾਜੈਟਿਕ ਰੈਨੇ ਆ।
ਹਾਂ। ਜਿੱਦਾਂ ਆਪਾਂ ਖੰਘਦੇ ਆ ਜਾਂ ਛਿੱਕ ਆਂਦੀ ਏ ਸਾਨੂੰ ਤਾਂ ਉਦੇ 'ਚ ਆਪਾਂ ਨੂੰ ਹੱਥ ਰੱਖਣਾ ਚਾਈਦਾ ਕਿ ਸਾਡੇ ਜਮਸ ਜੇੜੇ ਨੇ ਸਾਡੇ, ਬੈਕਟੀਰੀਆ ਜੇੜੇ ਨੇ ਓ ਕਿਸੇ ਦੂਸਰੇ ਬੰਦੇ 'ਚ ਪਾਸ ਨਾ ਹੋਣ।
ਹਾਂਜੀ ਏ ਅਸੀਂ ਬੱਚਿਆਂ ਨੂੰ ਵੀ ਕੈਂਦੇ ਆ ਕਿ ਖੇਲਣ।
ਵਾਲਾਂ ਨੂੰ ਰੋਜ਼ ਕੰਘੀ ਕਰਨੀ ਚਾਈਦੀ ਏ ਹਨਾ, ਰੋਜ਼ ਕੌਮ ਕਰਨੇ ਚਾਈਦੀ ਏ ਇਨ ਫੈਕਸ ਮਤਲਬ ਸਿਰ ਦੀ ਚਮੜੀ 'ਤੇ ਇਨਫੈਕਸ਼ਨ ਨਾ ਹੋਵੇ ਰੋਜ਼ ਧਿਆਨ ਰੱਖਣਾ ਚਾਈਦੈ ਅ ਸਈ ਟਾਈਮ 'ਤੇ ਸਾਨੂੰ ਨਾ ਕੀ ਕੈਂਦੇ ਨੇ ਬਾਲ ਧੋਣੇ ਚਾਈਦੇ ਨੇ ਹਨਾ।
ਹਾਂਜੀ ਜਿਵੇਂ ਬੱਚੇ ਵੀ ਜਿਵੇਂ ਬੱਚਿਆਂ ਨੂੰ ਅਸੀਂ ਕੈਂਨੇ ਆ ਕੀ ਬਾਰੋਂ ਜਿਵੇਂ ਓ ਖੇਡ ਕੇ ਆਂਦੇ ਨੇ ਓ ਬੱਚੇ ਭਾਰਨ ਜੋ ਐ ਨਾ ਭਜਣ ਬੋਤ ਕਰਦੇ ਨੇ 'ਤੇ ਅਗਰ ਉੱਥੋਂ ਆ ਕੇ ਉਨਾਂ ਨੇ ਹੱਥੀ ਜੋ ਮਿੱਟੀ ਜੇ ਵਿ ਚੇ ਅਗਰ ਜਾ ਰੇ ਨੇ ਜਾ ਕ੍ਰਿਸਮਸ ਦੇ ਛੱਕੇ ਹੱਥ ਕਿਤੇ ਵੀ ਹੱਥ ਲਾ ਦਿੱਤਾ। 'ਤੇ ਉਦੇ ਨਾਲ ਅਗਰ ਉਸ ਬੱਚੇ ਨੇ ਉੱਥੇ ਈ ਹੱਥ ਲਾਗੇ ਦੋ ਵੀ ਇਨਫੈਕਸ਼ਨ ਹੁੰਦਾ ਡਰ ਏ। ਤੇ ਅਸੀਂ ਸਾਰੇ ਬੱਚਿਆਂ ਨੂੰ ਏ ਕੈਂਨਾ ਚਾਈਦਾ ਕਿ ਜਦੋਂ ਵੀ ਓ ਘਰ ਆ ਜਾਂਦੇ ਨੇ 'ਤੇ ਆ ਕੇ ਉਨਾਂ ਨੂੰ ਹੱਥ ਧੋਣੇ ਚਾਈਦੇ ਨੇ ਸਭ ਤੋਂ ਪੈਲਾਂ।
ਸਈ ਗੱਲ ਕਿਉਂਕਿ ਮੂੰ ਔਰ ਅੱਖਾਂ ਛੂਣ ਤੋਂ ਬਚਣਾ ਈ ਚਾਈਦਾ ਐ ਕਿਉਂਕਿ ਏਸ ਚੀਜ਼ ਨਾਲ ਈ ਬਹੁਤ ਬਿਮਾਰੀਆਂ ਹੁੰਦੀਆਂ ਨੇ ਬੋਤ ਇਨ ਫੈਕਸ਼ਨ ਹੁੰਦੇ ਨੇ।
ਹਾਂਜੀ 'ਤੇ ਜਿਵੇਂ ਅਸੀਂ ਸਾਨੂੰ ਸਾਡੀ ਰਸੋਈ ਨੂੰ ਵੀ ਸਾਫ਼ ਰੱਖਣਾ ਚਾਈਦਾ ਐ। ਜਿਵੇਂ ਮੱਖੀਆਂ ਵਗੈਰਾ ਜਿਵੇਂ ਖਾਣੇ ਨੂੰ ਖੁੱਲਾ ਨੀ ਛੱੜਣਾ ਚਾਈਦਾ। ਅਹ ਸਾਨੂੰ ਉਨੂੰ ਢੱਕ ਕੇ ਰੱ ਐਵੇਂ ਦੇ ਕਿਉਂਕਿ ਜੋ ਅਸੀਂ ਕਰ ਸਕਦੇ ਆ ਮੱਖੀਆਂ ਵਗੈਰਾ ਹੁੰਦੀਆਂ ਨੇ ਉਦੇ 'ਤੇ ਬੈ ਕੇ ਕਿਤੇ ਵੀ ਜਾ ਕੇ ਸਾਨੂੰ ਬਿਮਾਰ ਕਰ ਸਕਦੇ ਨੇ ਸਾਨੂੰ ਨੀ ਪਤਾ ਓ ਕਿਤੇ ਵੀ ਕਿ ਤੇ ਆਰੀ ਆ ਨੇ।
ਹਾਂ ਹੁਣ ਤੁਸੀਂ ਦੇਖ ਲੋ ਪੈਰਾਂ ਦੀ ਸਫ਼ਾਈ ਰੱਖਣੀ ਕਿੰਨੀ ਜ਼ਰੂਰੀ ਐ। ਫੰਗਲ ਇਨਫੈਕਸ਼ਨ ਹੋ ਜਾਂਦਾ ਹੈਨਾ ਪੈਰਾਂ ਨੂੰ ਚੰਗੀ ਤਰਾਂ ਸਾਫ਼ ਰੱਖਣਾ ਚਾਈਦਾ ਐ। ਅੱਜ-ਕੱਲ ਫੰਗਲ ਇਨਫੈਕਸ਼ਨ ਇਤਨਾ ਏਨਾ ਵੱਧ ਜਾਂਦਾ ਕਿ ਏ ਇੱਕ ਡੈਥ ਦਾ ਕਾਰਨ ਵੀ ਬਣ ਰੇ ਐ ਲੋਕਾਂ ਵਿਚ।
ਹਾਂਜੀ ਐ 'ਤੇ ਹੈ।
ਹਾਂ ਔਰ ਆਪਣੀ ਨਿੱਜੀ ਜੀ ਜੇੜੀਆਂ ਨੇ ਓ ਮਤਲਬ ਕਿਸੇ ਨਾਲ ਸ਼ੇਅਰ ਨੀ ਕਰਨੀ ਚਾਈਦੀ। ਆਪਣਾ ਤੋਲੀਆਂ, ਕੰਘੀ, ਟੂਥਬ੍ਰੱਸ਼ ਇੱਕ-ਦੂਜੇ ਨਾਲ ਸਾਂਝਾ ਨੀ ਕਰਨਾ ਚਾਈਦਾ ਹਨਾ।
ਹਾਂਜੀ ਐ 'ਤੇ ਹੈ ਜਿਵੇਂ ਵੀ ਅਸੀਂ ਕਰਾਂਗੇ 'ਤੇ ਜੋ ਇਨਫੈਕਸ਼ਨ ਸਾਨੂੰ ਏ ਓ ਦੂਜਿਆਂ ਨੂੰ ਵੀ ਹੋ ਸਕਦੈ।
ਹਾਂ ਪੇਲਾ ਔਰ ਫਲ ਔਰ ਸਬਜ਼ੀਆਂ ਮਤਲਬ ਅਗਰ ਪਕਾਨਾ ਐ 'ਤੇ ਉਨੂੰ ਪਹਿਲਾਂ ਸਭ ਸੋ ਚੰਗੀ ਤਰਾਂ ਸਾਫ਼ ਕਰੋ ਸਭ ਤੋਂ ਪੇਲਾਂ ਪਾਣੀ ਨਾਲ। ਚੰਗੀ ਤਰ੍ਹਾਂ ਸਾਫ, ਹੁਣ ਤਾਂ ਕਿੰਨੀ ਮਸ਼ੀਨਾਂ ਵੀ ਆ ਗੀਆਂ ਨੇ ਹਨਾ। ਤੁਸੀਂ ਵੇਖਿਆ ਹੋਣੇ ਫ਼ਲ ਫਰੂਟ ਨੂੰ ਸਾਫ਼ ਕਰਨ ਲਈ।
ਹਾਂਜੀ।
ਸਾਫ਼ ਪਾਨੀ ਪੀਣਾ ਚਾਹੀਦਾ ਐ, ਫਿਲਟਰ ਵਾਲਾ ਪਾਨੀ ਪੀਣਾ ਉਬਲਿਆ ਹੋਇਆ ਹਾਂ, ਸਹੀ ਕਹਿ ਰੇ ਔ।
ਤੇ ਲੇਕਿਨ ਅ ਜੇ ਸਾਡੀ ਸਫ਼ਾਈ ਏ, ਉਹਨੂੰ ਤੇ ਕੋਈ ਉਹਦੇ ਲਈ ਕੋਈ ਵੀ ਨਹੀਂ ਤੇ ਅਸੀਂ ਕਹਿ ਸਕਦੇ ਉਮਰ ਨਾ ਜ਼ਰੂਰੀ ਨੀ ਹੈਗੀ। ਸਭ ਉਮਰਾਂ ਲਈ ਕੋਈ ਨੀ ਸਾਡੇ ਵੱਡੇ ਬਜ਼ੁਰਗ ਹੈਗੇ ਨੇ, ਉਹਨਾਂ ਲਈ ਵੀ ਆ ਸ਼ਖਸ਼ ਤਾਂ ਉਹ ਨੀ ਫੇਰ ਔਨੇ ਏਹ ਸਾਡੇ ਲਈ ਏ, ਯਾ ਸਾਡੇ ਛੋਟੇ ਭੈਣ -ਭਰਾ ਲਈ ਏ
ਹਾਂਜੀ ਖਾਣਾਂ, ਮਤਲਬ ਖਾਣਾਂ ਧੋਣ ਵਾਲੇ ਬਰਤਨਾਂ ਨੂੰ, ਅਗਰ ਚਾਕੂਆ ਨੂੰ, ਸਲੈਬ ਨੂੰ ਆਪਾਂ ਸਾਫ਼ ਨੀਂ ਰੱਖਾਂਗੇ। ਔਹਦੇ ਨਾਲ ਵੀ ਕਿੰਨਾ ਕੁ ਅੱਜ ਕੱਲ ਦੇਖ ਰਹੇ ਔ, ਕਿ ਕਿੰਨੇਂ ਕੋਕਰਚ ਆ ਜਾਂਦੇ ਨੇ ਰਸੋਈਆਂ ਚ।
ਹਾਂਜੀ ਐਹ ਤੇ ਹੈ, ਤੇ ਜਿਵੇਂ ਬ ਨਿੱਕੇ ਬੱਚਿਆਂ ਕੋਈ- ਕੋਈ ਨਿਊ ਬੋਰਨ ਬੇਬੀ ਬੇਬੀਜ਼ ਹੁੰਦੇ ਨੇ। ਉਹਨਾਂ ਨੇ ਕਿੰਨਾਂ ਸਾਂਨੂੰ ਸਾਫ ਸਫ਼ਾਈ ਰੱਖਣੀ ਪੈਂਦੀ ਐ, ਬਿਕੋਜ ਔਹ ਕਿਉ ਕਿ ਓਲੇ ਉਹਨਾਂ ਦੀ ਸਕਿਨਜ ਲਈ ਬੜੇ- ਬੜੇ ਮਾਸੂਮ ਜੇ ਹੁੰਦੇ ਤੇ ਉਹਨਾਂ ਨੂੰ ਜਲਦੀ ਇਨਫੈਕਸ਼ਨ ਹੋਣ ਦਾ ਡਰ ਲੱਗਦਾ।
ਹੂੰ, ਹੂੰ, ਹੂੰ, ਹੂੰ।
ਹਾਂਜੀ।
ਆਪਣੀ ਰਸੋਈ ਜਿੱਦਾਂ ਤੁਸੀਂ ਦੱਸੋ ਹਾਂ ਕਿ ਰਸੋਈ ਤੇ ਬਰਤਨ ਨੂੰ ਵੀ ਸਾਫ਼ ਰੱਖਣਾਂ ਬਹੁਤ ਜ਼ਰੂਰੀ ਏ।
ਹਾਂਜੀ ਤੇ ਸਾਨੂੰ ਸਾਡੇ ਨੱਖਹ ਨਖੂਣ ਜੋ ਹੈਗੇ ਨੇ ਉਹ ਵੀ ਕੱਟਣੇ ਚਾਹੀਦੇ ਕਿਉਂਕਿ ਉਹਦੇ ਅੰਦਰ ਵੀ, ਅਗਰ ਵੱਡੇ ਨੈਲਸ ਹੋਣ ਓਵੀ ਸਾਡੇ ਤੇ ਉਹਦੇ ਵਿਚ ਵੀ ਸਾਡਾ ਇਨਫੈਕਸ਼ਨ ਜਿਵੇ ਇੱਕ ਗੰਦੇ ਚੀਜ਼ਾਂ ਹੈਗੀਆਂ ਨੇ ਔਹ ਫਸ ਜਾਂਦੀਆਂ ਨੇ।
ਹਾਂਜੀ-ਹਾਂਜੀ ਬਿਲਕੁਲ ਸਹੀ ਕਿਹ ਰੇ, ਔਰ ਮਤਲਬ ਸਾਂਨੂੰ ਨਾ ਭੋਜਨ ਵੀ ਨਾ ਜਦੋਂ ਸਾਨੂੰ ਖਾਣਾਂ ਉਸੇ ਟਾਇਮ ਪਕਾ ਕੇ ਰੱਖਣਾ ਚਾਹੀਂਦਾ, ਕਿਉਂਕਿ ਅਗਰ ਆਪਾਂ ਪਹਿਲਾਂ ਹੀ ਬਣਾਂ ਕੇ ਰੱਖਾਂਗੇ ਕੀ ਪਤਾ ਕਿਹੜਾ ਬੈਕਟੀਰੀਆ ਕਿਹੜੇ ਜਮਸ ਆ ਜਾਣ, ਮਤਲਬ ਸਾਨੂੰ ਨਾ ਬਾਸੀ ਨੀਂ ਖਾਣਾਂ ਚਾਹੀਂਦਾ।
ਹਾਂਜੀ ਓ ਤੇ ਹੈ ਈ ਏਂ, ਤੇ ਜਿਵੇ ਇੱਕ ਕਲੀਨੈਸ ਔਹਦੇ
ਤੋਂ ਖੇਡ ਕੇ ਆਂਦੇ ਨੇ ਹਨਾ ਉਹ ਮਿੱਟੀ ਵਾਲ਼ੇ ਹੱਥ, ਸਾਰੇ ਇਨਫੈਕਸ਼ਨ ਵਾਲ਼ੇ ਹਨਾ। ਤੇ ਔਹਦੇ ਨਾਲ ਅਗਰ ਉਹੀ ਆਪਾਂ ਮੂੰਹ ਤੇ ਲਾਵਾਂਗੇ ਤੇ ਔਹਦੇ ਨਾਲ ਕਿੰਨਾ ਈ ਇਨਫੈਕਸ਼ਨ ਹੋ ਸਕਦਾ ਕਿੰਨਾਂ ਕ ਜ਼ਿਆਦਾ।
ਹਾਂਜੀ ਤੇ ਸਾਨੂੰ ਪਲਾਸਟਿਕ ਵੀ ਨਹੀਂ ਪ੍ਰਯੋਗ ਕਰਨਾਂ ਚਾਹੀਂਦਾ, ਜਿਵੇਂ ਸਾਂਨੂੰ ਪਤਾਂ ਈ ਏ। ਕਿ ਪਲਾਸਟਿਕ ਸਾਡੀ ਸਿਹਤ ਲਈ ਜਾਂ, ਸਾਡੇ ਲ ਅਹ ਲਾਈਕ ਆਸ- ਪਾਸ ਕੋਈ ਐ ਸਾਡਾ ਜਿਵੇਂ ਸਾਹ ਲੈਣ ਵਿੱਚ ਵੀ ਕਹਿ ਸਕਦੇ ਆ ਕਿ ਜਿਵੇਂ ਵਗੈਰਾ ਲਿਫਾਫੇ ਵਗੈਰਾ ਅਸੀ ਐਚ ਕਿਤੇ ਵੀ ਸੁੱਟ ਦਿੰਨੇ ਆ। ਓ ਓਦੇ ਲਈ ਕੋਈ ਵੀ ਜੀਵ ਵਗੈਰਾ ਹੈਗਾ, ਖਾ ਲੈਂਦਾ ਤੇ ਓਦੇ ਗਲੇ ਚ ਫਸ ਜਾਂਦੇ ਨੇ। ਓਨੂੰ ਲਈ ਓਦੇ ਲਈ ਓਦੇ ਲਈ ਮੌਤ ਦਾ ਕਾਰਨ ਈ ਬਣ ਜਾਦਾ ਓਦੇ ਲਈ।
ਹਾਂ ਮਤਲਬ ਸਾਡੇ ਘਰ ਤਾਂ ਏਦਾਂ ਨਾ ਕੀ ਅਗਰ ਆਪਾਂ ਕੋਈ ਲੇਜ ਵਗੈਰਾ ਵੀ ਖਾ ਰੇ ਆ ਪਹਿਲਾਂ ਓਨੂੰ ਆਪਾਂ ਰਿੰਨਸ ਕਰਨਾਂ ਵੋਟਰ ਨਾਲ, ਫੇਰ ਆਪਾਂ ਜਾ ਕੇ ਕਿਧਰੇ ਓ ਪੈਕੇਟ ਖੋਲਦੇ ਆ। ਕਿਉਂਕਿ ਅੱਜ ਕੱਲ ਏਹੀ ਚੀਜ਼ਾਂ ਨਾਲ ਬਿਮਾਰੀਆਂ ਬੋਹਤ ਜਾਦਾ ਫੈਲਦੀਆਂ ਨੇ। ਕਈ ਫ਼ਲ ਫਰੂਟ ਨਾਲ਼ ਮਤਲਬ ਕੋਈ ਕਿਸੇ ਨੂੰ ਏਡ ਦੀ ਬਿਮਾਰੀ ਏਡਸ ਦੀ ਬਿਮਾਰੀ ਐ ਕੁੱਛ ਵੀ ਅਗਰ ਓ ਓਈ ਕਿਸੇ ਨੇ ਫ਼ਲ ਫਰੂਟ ਛੂਇਆ ਹੋਏਗਾ ਤੇ ਓਹੀ ਆਪਾਂ ਖਾਵਾਂਗੇ ਸਾਨੂੰ ਓ ਚੀਜ਼ ਮਤਲਬ ਹੋ ਸਕਦੀ ਏ।
ਹਾਂਜੀ ਤੇ ਚੰਗਾ ਮੈਂ ਤੁਹਾਨੂੰ ਬਾਦ ਚੋ ਕਰਦੀ ਆ ਟਾਈਮ ਹੋ ਗਿਆ।
ਓਕੇ ਜੀ ਓਕੇ।
ਸਸ ਸੀ ਕਾਲ।
ਸਸ ਸੀ ਕਾਲ ਜੀ।